ਸਾਸਰੀਆ ਕਾਲ ਭੈਣ ਜੀ।
ਸਾਸਰੀ ਕਾਲ।
ਹੋਰ ਕੀ ਰੇ ਓ?
ਹੁਣ ਬੈਠੇ ਆਂ।
ਹੋਰ ਸੁਣਾਓ।
ਬਸ ਠੀਕ ਆ ਤੁਸੀਂ ਸੁਣਾਓ।
ਰੋਟੀ -ਸਬਜ਼ੀ ਬਣਾ ਲੀ।
ਹਾਂਜੀ।
ਕੀ ਬਣਾਇਆ?
ਦਾਲ- ਤੁਸੀਂ?
ਅਸੀਂ ਰਾਜਮਾ ਚਾਵਲ।
ਅੱਛਾ। ਹੋਰ ਦੱਸੋ। ਜੋਬ ਤੇ ਗਏ ਸੀ?
ਨਾ ਅੱਜ ਨੀ ਗਈ ਮੈਂ।
ਅੱਛਾ, ਮੈਂ ਵੀ ਨਹੀਂ ਗਈ ਅੱਜ।
ਅੱਛਾ।
ਕਿੱਥੇ ਕਰਦੇ ਹੋ ਜੋਬ।
ਅੱਛਾ। ਹੋਰ।
ਹੋਰ, ਆਹੋ ਠੀਕ ਨੇ।
ਕਦੋਂ ਆਉਣਾ ਤੁਸੀਂ, ਸਾਡੇ ਘਰ।
ਜਦੋਂ ਬੁਲਾਓਗੇ।
ਆ ਜਾਓ, ਹੁਣੇ ਆ ਜਾਓ।
ਹੋਰ ਦੱਸੋ, ਤੁਹਾਡਾ ਭਾਈ।
ਹੋਰ, ਆਹੋ ਠੀਕ ਏ।
ਹੋਰ।
ਹੋਰ ਬਸ ਵਧੀਆ। ਬੱਚੇ ਸਕੂਲ ਗਏ ਨੇ।
ਹਾਂਜੀ ਗਏ।
ਕਿਹੜੇ ਸਕੂਲ ਵਿੱਚ ਪੜ੍ਹਦੇ ਨੇ।
ਇੰਡੀਅਨ।
ਅੱਛਾ।
ਤੁਹਾਡੇ ਬੱਚੇ।
ਮੇਰੇ ਵੀ ਦਿਆਲ ਸਿੰਘ ਚ।
ਅੱਛਾ ਗਏ ਨੇ ਸਕੂਲ।
ਆਹੋ ਗਏ ਨੇ।
ਹੋਰ ਦਸ।
ਹੋਰ ਤੁਸੀਂ ਦੱਸੋ, ਬਸ ਵਧੀਆ।
ਕਿੰਨਾ ਕੁ ਕਮ ਰਹਿੰਦਾ ਤੁਹਾਡੇ ਘਰ ਚ।
ਮੇਰਾ ਤਾਂ ਹੋ ਗਿਆ ਏ।
ਅੱਛਾ।
ਤੁਹਾਡਾ।
ਅੱਛਾ।
ਹੋਰ ਦੱਸੋ।
ਹੋਰ ਬਸ।
ਅੱਗੇ ਪੜ੍ਹਦੇ ਹੋ ਤੁਸੀਂ?
ਮੈਂ ਹਲੇ ਤੇ ਨਹੀਂ ਕਰਦੀ ਕੁਛ।
ਅੱਛਾ। ਕੀ ਕਰ ਰੱਖਿਆ ਹੈ ਤੁਸੀਂ? ਤੁਸੀਂ, ਕੀ ਕਰ ਰੱਖਿਆ?
ਮੈਂ ਬੀ ਕੋਮ।
ਅਕਾਊਂਟੈਂਟ ਕੀ ਜੋਬ ਕਰਦੇ ਹੋ ਤੁਸੀਂ?
ਆਹੋ।
ਅੱਛ।
ਤੇ ਤੁਸੀਂ, ਕਿਹੜੀ ਕਰਦੇ ਹੋ?
ਗ੍ਰਾਫਿਕ ਡਿਜ਼ਾਇਨਰ
ਅੱਛਾ, ਸਾਰਾ ਕੁਝ ਬਣਾ ਲੈਂਦੇ ਹੋ।
ਹਾਂਜੀ।
ਤੁਸੀਂ ਕੀ ਕੀਤਾ ਸੀ?
ਫਾਈਨ ਆਰਟ ਦਾ ਕੋਰਸ ਕੀਤਾ ਸੀ।
ਕਿਤੋਂ ਕੀਤਾ ਸੀ?
ਕੁਰੂਕਸ਼ੇਤਰ ਤੌ।
ਤੇ ਕਿੰਨੇ, ਸਾਲ ਦਾ ਹੈਗਾ ਸੀ
ਚਾਰ ਸਾਲ ਦਾ ਐ।
ਅੱਛਾ।
ਹੋਰ ਹੁਣ, ਤੁਸੀਂ ਕਿੱਥੇ ਜੋਬ ਕਰਦੇ ਹੋ।
ਹਾਂਜੀ।
ਕਿੱਥੇ ਕਰਦੇ ਓ ਜੋਬ, ਕੁਰੂਕਸ਼ੇਤਰ ਵਿੱਚ।
ਹਾਂਜੀ
ਅੱਛਾ। ਕੁਰੂਕਸ਼ੇਤਰ, ਯੂਨੀਵਰਸਿਟੀ ਵਿੱਚ ਪੜ੍ਹਦੇ ਸੀ ਤੁਸੀਂ।
ਆਹ ਹੋ।
ਅੱਛਾ।
ਹੁਣ ਕੀ ਬਣਾਓਗੇ ਤੁਸੀਂ?
ਮੈਂ ਮੈਂ ਦੇਖਦੇ ਆ, ਹੁਣ ਅਸੀਂ ਸੈਂਡਵਿਚ ਬਣਾਵਾਂਗੇ।
ਅੱਛਾ।
ਹੋਰ ਦੱਸੋ, ਤੁਸੀਂ ਇੰਸਟਾਗ੍ਰਾਮ ਚਲਾਦੇ ਓ।
ਆਹੋ। ਚਲਾਉਂਦੇ ਆ।
ਸਾਰਾ ਦਿਨ, ਰੀਲਾਂ ਈ ਚਲਾਉਂਦੇ ਰਹਿੰਦੇ ਨੇ।
ਹੋਰ ਦੱਸੋ।
ਹੋਰ ਤੁਸੀਂ, ਕੁੁਰੂਕਸੇ਼ਤਰ ਘੁੰਮੇ ਹੋ ਸਾਰਾ।
ਆਹੋ ਘੁੰਮੇ ਆ। ਤੁਸੀ ਵੀ ਆ ਜਾਓ।
ਕਿੱਥੇ, ਕਿੱਥੇ ਗਏ ਉਏ ਓ।
ਬ੍ਰਹਮ ਸਰੋਤ ' ਸਾਰੀ ਜਗ੍ਹਾ ਘੁੰਮ ਬੈਠੀ ਆ ਮੈਂ ਤਾਂ।
ਇੱਕ ਦੋ ਜਗ੍ਹਾ ਬਤਾਣਾ। ਕਿਹੜੀ, ਕਿਹੜੀ ਹੈਗੀ। ਇਹ ਨੇ
ਬ੍ਰਹਮ ਸਰੋਵਰ ਔਰ। ਮੰਦਿਰ ਨੇ ਅ ਕੁਰਸ਼ੇਤਰ ਚ ਸਾਰੇ।
ਅੱਛਾ। ਤੇ ਗੁਰਦੁਆਰੇ ਵੀ ਹੋਣਗੇ।
ਹਾਂ ਇੱਕ ਅਦਾ ਹੈ।
ਜਾਂਦੇ ਈ ਤੁਸੀਂ।
ਆਹੋ!
ਲੰਗਰ ਵੀ ਖਾਂਦੇ ਸੀ
ਆਹੋ
ਅੱਛਾ
ਹੋਰ ਦੱਸੋ
ਹੋਰ ਬਸ ਵਦੀਆ
ਘੁੰਮਣ ਚੱਲੀਏ ਇੱਥੇ ਪਲੈਨ ਬਣਾੰਦੇ ਨੇ
ਆਹੋ ਕਿਥੇ ਚੱਲੋਗੇ
ਤੁਸੀਂ ਦੱਸੋ
ਕਿੱਧਰ ਵੀ ਚੱਲ ਲੋ
ਚੰਡੀਗੜ੍ਹ ਚੱਲਦੇ ਆ
ਅੰਮ੍ਰਿਤਸਰ ਚੱਲਦੇ ਆ
ਠੀਕ ਐ ਚੱਲੋ
ਕਿ, ਕਦੋਂ ਚੱਲੋਗੇ
ਤੁਸੀਂ ਦੱਸੋ ਤੁਸੀਂ ਨੀ ਆਂਦੇ, ਅਸੀਂ ਤੇ ਤਿਆਰ ਆ
ਐ ਮੀਨੇ ਦੀ ਐੰਡ ਵਿੱਚ ਚੱਲਦੇ ਆ
ਆਹੋ
ਆਹੋ ਲਾਸਟ ਦੋ ਦਿਨਾਂ ਈ ਚ ਚੱਲਾਂਗੇ।
ਆਹੋ, ਤੁਸੀਂ ਸਾਡੇ ਘਰ ਆ ਜਾਨਾ ਇੱਥੋਂ ਚਲਾੰਗੇ
ਤੁਸੀਂ ਉੱਥੇ ਆਪਨਾ ਗਰ੍ਹਰ੍ਹ ਲੈ ਰੱਖਿਆ।
ਆਹੋ।
ਹੈਲੋ।
ਹਾਂਜੀ।
ਤੁਸੀਂ ਉੱਥੇ ਅਪਨਾ ਘਰ ਲੈ ਰੱਖਿਆ।
ਆਹੋ, ਆਹੋ ਸਾਡਾ ਈ ਘਰ
ਅੱਛਾ ਚਲੋ ਫੇਰ ਆਵਾਂਗੇ ਘੁਮਾਨਾ ਸਾਨੂੰ ਵੀ
ਬ੍ਰਹਮ ਸਰੋਵਰ, ਆਹੋ ਲੈ ਆੰਗੀ। ਬਰਮ ਸਰੋਵਰ ਤੁਹਾਡੇ ਘਰ ਦੇ ਨਾਲ ਈ ਐ
ਆਹੋ ਨੇੜੇ ਨੇ।
ਅੱਛਾ ਕਿੰਨੀ ਦੇਰ ਚ ਪੌਚ ਜਾਂਦੇ ਔ
ਕੀ ਕਹਿ ਰਹੇ ਔ
ਕਿੰਨੀ ਦੇਰ ਲੱਗਦੀ ਐ ਬ੍ਰਹਮ ਸਰੋਵਰ ਚ ਜਾਨ ਨੂੰ।
ਵੀਹ ਮਿੰਟ, ਵੀਹ ਮਿੰਟ ਲੱਗਦੇ ਨੇ ਬਸ।
ਅੱਛਾ ਹੋਰ ਤੁਸੀਂ ਕਿੱਥੇ-ਕਿੱਥੇ ਘੂੰਮੇ ਹੋਏ ਓ ਹੋਰ ਸ਼ਹਿਰਾਂ ਚ
ਹੋਰ ਅਸੀਂ ਰਿਸੀ਼ਕੇਸ਼ ਗਏ ਹੋ ਨੇ ਚੰਡੀਗੜ੍ਹ। ਕੂਰਸ਼ੇਤਰ, ਤੁਸੀਂ
ਅੱਛਾ, ਅੰਮ੍ਰਿਤਸਰ ਗਏ ਔਏ ਔ
ਆਹੋ ਗਏ ਸੀ ਇੱਕ ਵਾਰ।
ਅੱਛਾ
ਤੁਸੀਂ ਗਏ ਓ ਪੇਹਲੇ ਕਦੀ
ਹਾਂ ਮੈਂ ਵੀ ਦੋ ਤਿੰਨ ਵਾਰ ਗਈ ਆਂ ਅੰਮ੍ਰਿਤਸਰ।
ਆਹੋ ਹੋਰ ਦੱਸੋ ਮੰਮੀ ਨੂੰ ਵੀ ਲੈ ਆਣਾ।
ਆਹੋ, ਦੇਖਦੇ ਆਂ।
ਦੇਖਦੇ ਆਂ ਨਹੀਂ ਲੈਂ ਆਣਾ।
ਅੱਛਾ।
ਹੋਰ ਦੱਸੋ ਕੀ ਪਾਓਗੇ?
ਕਿਓਂ?
ਕੀ ਪਾਓਗੇ ਡਰੈੱਸ ਕਿਹੜੀ ਲੈ ਕੇ ਆਓਗੇ?
ਦੇਖਦੇ ਆਂ ਨਵੀਂ ਲੈਣੀਆਂ ਨੇ।
ਕੰਮ ਇੱਥੇ ਲੈ ਲੈਣਾ।
ਵਧੀਆ ਮਿਲਦੇ ਨੇ ਉੱਥੇ ਕੱਪੜੇ?
ਆਹੋ ਵਧੀਆ ਮਿਲਦੇ।
ਅੱਛਿਆ ਤੇ ਮਾਰਕਿਟ ਪਾਸ ਏ ਕਿ ਦੂਰ ਏ?
ਨੇੜੇ ਨੇ।
ਅੱਛਾ। ਹੋਰ ਤੁਸੀਂ ਕਦੋਂ ਆਉਣਾ ਜੇ?
ਤੁਸੀਂ ਆਓ ਤੁਹਾਡੇ ਨਾਲ ਆ ਜਾਵਾਂਗੇ।
ਅੱਛਾ। ਹੋਰ ਬੱਚੇ ਸਕੂਲ ਤੋਂ ਕਦੋਂ ਆਉਂਦੇ ਨੇ?
ਦੋ ਵਜੇ।
ਅੱਛਾ।
ਤੁਹਾਡੇ
ਦੂ। ਫਿਰ ਸਾਢੇ ਤਿੰਨ ਵੱਜੇ।
ਅੱਛਾ। ਹੋਰ ਦੱਸੋ ਸੋ ਰਹੇ ਸੀ ਕਿਪ ਸੀ?
ਨਾ ਸੋਣਾ ਕਿੱਥੇ, ਰਾਤੀ ਸੋਂਦੇ ਆ।
ਹਮ। ਚਲੋ ਆਉਣਾ ਤੁਸੀਂ ਸਾਡੇ ਘਰ ਘੁੰਮਣ ਚੱਲਾਂਗੇ ਅੰਮ੍ਰਿਤਸਰ।
ਆਹਹੋ ਆਵਾਂਗੇ।
ਚਲੋ ਮੈਂ ਅ ਰੱਖਦੀ ਹਾਂ ਸਾਡੇ ਬੱਚੇ ਆ ਗਏ ਨੇ।
ਸਤਿ ਸ੍ਰੀ ਅਕਾਲ ਜੀ।